ਹੈਲੋ।
ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਅੰਜਲੀ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ। ਮੈਂ ਨਾ ਮਨਪ੍ਰੀਤ ਬੋਲ ਰੀ ਆ ਤੇ ਮੈਂ ਤੁਹਾਡਾ ਨੰਬਰ ਮੈਨੂੰ ਨਾ ਸ ਖਮਨੀ ਨੇ ਦਿੱਤਾ ਤੇ ਮੇਰੇ ਤੁਹਾਨੂੰ ਕਾਲ ਕਰਨ ਦਾ ਨਾ ਮੁੱਖ ਕਾਰਨ ਐ ਹੈਗਾ ਕਿ ਸੁਖਮਨੀ ਨੇ ਕੀਤੀ ਤੁਹਾਡੀ ਬੜੀ ਤਾਰੀਫ ਓ ਕਹਿੰਦੇ ਐ ਕੇ ਸੁਖਮਨੀ ਅਹ ਅੰਜਲੀ ਵਰਗੀ ਤਾਂ ਲੜਕੀ ਲੱਭਣੀ ਅੱਜ ਕੱਲ੍ਹ ਬੜੀ ਮੁਸ਼ਕਿਲ ਹੈਗੀ ਐ ਓ ਜੋ ਦਿਨ ਚ ਆਪਣੇ ਮਾਂ ਪਿਓ ਦੀ ਸੇਵਾ ਕਰਦੀ ਏ ਜੋ ਨਿੱਤ ਨੇਮ ਕਰਦੀ ਏ ਐ ਤਾਂ ਅੱਜ ਕੱਲ੍ਹ ਦੇ ਸਮਾਂ ਵਿੱਚ ਲੱਭਣਾ ਬੜਾ ਮੁਸ਼ਕਿਲ ਹੈਗਾ ਤੇ ਮੈਂ ਤੁਹਾਡੇ ਤੋਂ ਬਹੁਤ ਹੀ ਜਾਦਾ ਨਾ ਪ੍ਰਭਾਵਿਤ ਹੋ ਕੇ ਤੁਹਾਨੂੰ ਫੋਨ ਕੀਤਾ ਹੈਗਾ ਤੇ ਹੁਣ ਤੁਸੀਂ ਮੈਨੂੰ ਵੀ ਦੱਸੋ ਕਿ ਮੈਂ ਕਿਵੇਂ ਆਪਣੇ ਜੀਵਨ ਨੂੰ ਸੁਧਾਰ ਕਰ ਸਕਦੀ ਹਾਂ ਓ ਕਿਵੇਂ ਜਸਟ ਐ ਮੈਨੂੰ ਦੱਸੋ ਕਿ ਤੁਸੀਂ ਕੀ ਕੀ ਕੰਮ ਕਰਦੇ ਓ ਤੁਹਾਡਾ ਨਿੱਤਨੇਮ ਕੀ ਹੈਗਾ
ਹਾਂਜੀ ਮਨਪ੍ਰੀਤ ਜੀ ਬਸ ਅਸੀਂ ਜਿਵੇਂ ਗੁਰਦੁਆਰੇ ਜਾਂਦੇ ਨੇ ਸਵੇਰੇ ਤੜਕੇ ਉੱਠ ਕੇ ਤੇ ਸਾਡੀ ਦਿਨ ਚੜ੍ਹਿਆ ਏਥੇ ਤੋਂ ਈ ਸ਼ੁਰੂ ਹੁੰਦੀ ਹੈਗੀ ਏ ਅਸੀਂ ਸਵੇਰੇ ਤੜਕੇ ਜਿਵੇਂ ਚਾਰ ਵਜੇ ਉੱਠਦੇ ਹੈਗੇ ਨੇ ਤੇ ਅਸੀਂ ਫੇਰ ਹਾਂਜੀ ਉੱਠਣਾ ਪੈਂਦਾ ਏ ਕਿਉਂਕਿ ਸਾਡੀ ਆਹੀ ਦਿਨ ਹੈਗੀ ਏ
ਅੱਛਾ ਜੀ
ਤੇ ਸਾਨੂੰ ਸਵੇਰੇ ਤੜਕੇ ਉੱਠਣਾ ਪੈਂਦਾ ਏ
ਫੇਰ ਤੁਸੀਂ ਕੀ ਕਰਦੇ ਹਾਂਜੀ-ਹਾਂਜੀ
ਤੇ ਫੇਰ ਅਸੀਂ ਆਪਣਾ ਕੰਮ ਕਰਦੇ ਨੇ ਜੇੜਾ ਜਿਵੇਂ ਹੈਗਾ ਏ ਤੇ ਫੇਰ ਅਸੀਂ ਨਾ ਧੋ ਕੇ ਆਪਣਾ ਗੁਰਦੁਆਰੇ ਜਾਂਦੇ ਨੇ
ਅੱਛਾ ਤੇ ਤੁਸੀਂ ਗੁਰਦੁਆਰੇ ਕੱਲੇ ਜਾਂਦੇ ਓ ਕਿ ਨਾਲ ਤੁਹਾਡੇ ਮਾਤਾ ਜੀ ਮਾਂ ਪਿਓ ਜਾਂ ਕੋਈ ਹੋਰ ਘਰ ਦਾ ਵੱਡਾ ਬੰਦਾ ਵੀ ਜਾਂਦਾ ਤੁਹਾਡੇ ਨਾਲ
ਨਈ ਕਦੇ-ਕਦੇ ਤਾਂ ਅਸੀਂ ਜਿਵੇਂ ਇਕੱਲੇ ਤੁਰ ਜਾਂਦੇ ਨੇ ਤੇ ਕਦੇ-ਕਦੇ ਮਾਂ ਪਿਓ ਜਿਵੇਂ-ਜਿਵੇਂ ਮਾਤਾ ਜੀ ਨੇ ਜਾਣਾ ਪੈਂਦਾ ਏ ਓਨਾਂ ਓ ਤੁਰ ਜਾਂਦੇ ਨੇ ਸਾਡੇ ਨਾਲ
ਜਾਣ ਵਿੱਚ ਐ ਮਤਲਬ ਭੇਜ ਦਿੰਦੇ ਗੇ ਨੇ ਤੋਨੂੰ ਓਨਾਂ ਨੂੰ ਕੋਈ ਡਰ ਨੀ ਲੱਗਦਾ ਕਿ ਸਾਡਾ ਜਵਾਕ
ਜਿਵੇਂ ਅਸੀਂ, ਚਾਰ ਵਜੇ ਉੱਠਦੇ ਹੈਗੇ ਨੇ ਤੇ ਸਾਨੂੰ ਮਤਲਬ ਕਿ ਜਿਵੇਂ ਕੰਮ ਕਾਰ ਕਰਦੇ ਨੇ ਸਵੇਰੇ ਉੱਠ ਕੇ ਝਾੜੂ ਵਗੈਰਾ ਮਾਰਨਾ। ਤੇ ਫੇਰ ਸਾਨੂੰ ਪੰਜ ਵਜ ਜਾਂਦੇ ਨੇ, ਤੇ ਅਸੀਂ ਨਹਾ ਧੋ ਕੇ ਅਪਣਾ ਗੁਰਦੁਆਰੇ ਜਾਂਦੇ ਨੇ, ਤੇ ਜਿਵੇਂ ਔ ਮਤਲਬ ਕਿ ਹਨੇਰਾ ਨੀ ਹੋ
ਨੇਰਾ ਤੇ ਹੁੰਦਾ ਇਨਾਂ ਚਾਨਣ ਹੋਯਾ ਲੈਂਦਾ ਏ। ਅਛਾ ਅਛਾ ਅਛਾ ਅੱਛਾ ਤੇ ਫੇਰ ਵੀ ਮਤਲਬ ਐ ਮੈਨੂੰ ਸਮਝ ਇੱਚ ਆਇਆ ਕਿ ਤੁਹਾਡੇ ਜੇੜਾ ਪਿੰਡ ਹੈਗੈ ਔਦਾ ਮਹੌਲ ਵਧੀ ਵਧੀਆ ਹੈਗੈ, ਕਿ ਤੁਹਾਡੇ ਮਾਂ ਪਿਓ ਨੂੰ ਵੀ ਕੋਈ ਚਿੰਤਾ ਨੀ ਤੇ ਤੁਵਾਨੂੰ ਕੱਲਿਆ ਵੀ ਤੋਰ ਦਿੰਦੇ ਹੈਗੇ ਨੇ, ਤੇ ਤੁਹਾਡੇ ਪਿੰਡ ਦੇ ਲੋਗ ਵਿੱ ਚੰਗੇ ਹੋਣੇ ਹੈਗੇ ਨੇ। ਜੋ ਮੈਨੂੰ ਸਮਝ ਏਚ ਆ ਰਿਆ ਹੈਗੈ।
ਪਿੰਡ ਦਾ ਮਹੌਲ ਤਾਂ ਸਾਡਾ ਬੌਤ ਵਧੀਆ ਏ ਮੈਮ। ਆਸ ਤੇ ਐਵੇਂ ਦਾ ਕੋਈ ਚੱਕਰ ਨੀ ਹੈਗਾ ਬੀ ਜਿਵੇਂ ਲੋਕ ਕੀ ਡਰਦੇ ਰੈੰਦੇ ਨੇ ਕੁੜੀਆਂ ਨੂੰ ਕੱਲੀ ਤੋਰਨ ਲਈ, ਤੇ ਐਵੇਂ ਦਾ ਤਾਂ ਕੋਈ ਹੈ ਔ ਹੈਗਾ ਨੀ ਵੀ ਪਿੰਡ ਦਾ ਮਹੌਲ ਬੌਤ ਵਧੀਆ ਏ। ਮਤਲਬ ਕਿ ਨਾਲ ਦੇ ਗੁਆਂਢ ਦੇ ਪਿੰਡਾਂ ਦੇ ਵੀ ਆੰਦੇ ਰੈੰਦੇ ਨੇ ਲੋਕੀ ਐੱਥੇ।
ਤਾਂ ਬੌਤ ਅੱਛਾ ਹੈਗਾ ਕਿ ਯਾ ਸਾਰੇ ਜੇੜੇ ਪਿੰਡ ਦੇ ਲੋਗ ਹੈਗੇ ਨੇ ਔ ਇੱਕ ਪਰਿਵਾਰ ਦੀ ਤਰ੍ਹਾਂ ਰੈੰਦੇ ਹੈਗੇ ਨੇ, ਤੇ ਫੇਰ ਤਾਂ ਤੁਹਾਡੀ ਤਰ੍ਹਾਂ ਤੁਹਾਡਾ ਪਿੰਡ ਵੀ ਖ਼ਾਸ ਹੋਯਾ ਤੁਸੀਂ ਵੀ ਖਾਸ। ਪਿੰਡ ਵੀ ਖਾਸ ਹੈ ਤਾਂ ਜਾਣ ਕੇ ਹੋਰ ਈ ਮੈਨੂੰ ਪ੍ਰਸੰਨਤਾ ਹੋ ਰੀ ਹੈਗੀ ਐਂ, ਹੋਰ ਦੱਸੋ ਮੈਨੂੰ ਤੁਸੀਂ ਆਪਣੇ ਬਾਰੇ ਚ ਨਾ?
ਹਾਂਜੀ, ਬੌਤ ਵਧੀ ਦੀਆ ਮਹੌਲ ਏ, ਐਵੇਂ ਤਾਂ ਕੋਈ ਓਹ ਨੀ ਹੈਗ ਗਾ, ਬ ਅਸੀਂ ਬਸ ਅਪਣਾ ਜਿਵੇਂ ਔਥੇ ਗੁਰਦੁਆਰੇ ਚ ਜਿਵੇਂ ਸੇਵਾ ਸੂਵਾ ਕਰ ਲੈਂਦੇ ਨੇ। ਤੇ ਅਪਣਾ ਫੇਰ ਘਰ ਦਾ ਕੰਮ ਕਾਰ ਹੁੰਦਾ ਏ, ਘਰੇ ਆ ਕੇ ਅਪਣਾ ਕੰਮ ਕਾਰ ਸ਼ੁਰੂ ਕਰ ਲੈਂਦੇ ਨੇ।
ਤੁਸੀਂ ਮੈਨੂੰ ਕਿ ਗੁਰਦੁਆਰੇ ਚ ਤੁਸੀਂ ਕਿਸ ਤਰ੍ਹਾਂ ਦੀ ਸੇਵਾ ਕਰਦੇ ਔ? ਐ ਤੁਹਾਡੀ ਅਪਣੀ ਮਰਜ਼ੀ ਦੀ ਹੁੰਦੀ ਹੈਗੀ ਕਿ ਓਹ ਉੱਥੇ ਦੇ ਲੋਗ ਤੁਹਾਨੂੰ ਸ ਸੇਵਾ ਦਿੰਦੇ ਹੈਗੇ ਨੇ, ਕਿ ਬਸ ਤੁਸੀਂ ਐਈਓ ਕੰਮ ਈ ਕਰ ਸਕਦੇ ਹੋ।
ਨਹੀਂ ਮਨਪ੍ਰੀਤ ਜੀ ਐਵੇਂ ਦਾ ਕੋਈ ਗੱਲ ਨੀ ਹੈਗੀ ਏ, ਜਿਵੇਂ ਔਥੇ ਦੇ ਗੁ ਗੁਰਦੁਆਰੇ ਚ ਹੁੰਦਾ ਏ, ਜਿਵੇਂ ਭਾਈ ਜੀ ਸਾਨੂੰ ਕਿਵੇਂ ਦੀ ਵੀ ਕਿਸੇ ਵੀ ਪ੍ਰਕਾਰ ਦੀ ਸੇਵਾ ਦੇ ਸਕਦੇ ਨੇ, ਤੇ ਅਸੀਂ ਅਪ ਤੇ ਵੀ ਕਰ ਸਕ ਕਰ ਸਕਦੇ ਨੇ ਜਿਵੇਂ ਕੋਈ ਵੀ ਹੈਗੀ ਏ ਜਿਵੇਂ ਝਾੜੂ ਪੋਚਾ ਹੈਗਾ ਏ ਔਥੇ।
ਅੱਛਾ ਜੀ, ਮਲੇ ਤੁਸੀਂ ਅਪਣੀ ਮਰਜ਼ੀ ਦਾ ਤੇ ਐ ਤੁਹਾਨੂੰ ਔਥੇ ਸੁਵਤੰਤਰਤਾ ਹੈਗੀ ਏ, ਕਿ ਤੁਸੀਂ ਅਪਣੀ ਮਰਜ਼ੀ ਨਾਲ ਕੋਈ ਵੀ ਕੰਮ ਕਰਵਾਇਆ ਵੇ ਬੜੀ ਬਈ ਵਧੀਆ ਗੱਲ ਹੈਗੀ ਏ।
ਤਾਂ ਸੇਵਾ ਭਾਵ ਹੈਗਾ ਏ ਅਸੀਂ ਕੁੱਝ ਵੀ ਕੰਮ ਕਰ ਸਕ ਕਦੇਆਂ।
ਅੱਛਾ ਅੱਛਾ ਅੱਛਾ, ਤੇ ਫੇਰ ਉੱਥੋਂ ਤੁਸੀਂ ਕਿੰਨੇ ਵਜੇ ਵਾਪਿਸ ਆ ਜਾਂਦੇ ਹੋ?
ਉੱਥੇ ਜਿਵੇਂ ਸਾਡਾ ਇੱਕ ਘੰਟਾ ਲੱਗਦਾ ਏ, ਪਹਿਲਾਂ ਅਸੀਂ ਉੱਥੇ ਜਾਂਣੇ ਆਂ, ਤੇ ਮਤ ਮੱਥਾ ਟੇਕਦਿਆਂ ਤੇ ਫੇਰ ਅਸੀਂ ਮਤਲਬ ਕਿ ਥੋੜੇ ਸੁਣ ਕੇ ਗੁਰਬਾਣੀ ਨੂੰ ਤੇ ਅਸੀਂ ਫੇਰ ਉੱਠ ਕੇ ਪ੍ਰਸ਼ਾਦ ਚੱਕ ਕੇ ਤੇ ਫੇਰ ਅਸੀਂ ਆਪਣਾ ਮਤਲਬ ਸੇਵਾ ਭਾਵ ਨਾਲ ਆਪਣੀ ਸੇਵਾ ਕਰ
ਅੱਛਾ। ਜੀ ਫਿਰ ਤੁਸੀਂ ਘਰ ਆ ਕੇ ਕੀ ਸੰਬਾਲ। ਬਲ ਦਿਓ।
ਘਰ ਆ ਕੇ, ਬਸ ਸਾਡਾ ਘਰ ਦਾ ਕੰਮ ਏ। ਜਿਵੇਂ, ਰੋਟੀ ਪਾਣੀ ਸਰ ਜਿਵੇਂ ਸਾਡੀ ਮੰਮੀ ਹੈਗੀ ਏ, ਉਹ ਤਾਂ ਆਪਣਾ ਮੱਝਾਂ ਦਾ ਕੰਮ ਕਰ ਲੈਂਦੇ ਨੇ।
ਪੂਰੀ ਤਰ੍ਹਾਂ ਕੰਮ ਵਿੱਚ ਹਾਲੀ ਮਤਲਬ ਹੈਗੇ ਨੇ, ਕਰਦੇ ਹੈਗੇ ਨੇ ਸਾਰਾ ਕੰਮ ਤੁਹਾਡੇ 'ਤੇ ਨਹੀਂ ਪਾਇਆ ਹੋਇਆ।
ਨਹੀਂ, ਨਹੀਂ ਮੰਮੀ ਜੀ ਮੇਰੀ ਸਾਰਾ ਮਤਲਬ ਕਿ, ਉਹ ਮੇਰੇ ਨਾਲ ਕੰਮ ਕਰਵਾਉਂਦੇ ਨੇ, ਤੇ ਜਿਵੇਂ ਉਹ ਮੱਝਾ ਦਾ ਕਰਦੇ ਨੇ ਤੇ, ਅਸੀਂ ਘਰ ਦਾ ਕੰਮ ਕਰ ਲੈਂਦੇ ਜਿਵੇਂ ਰੋਟੀ ਰੋਟੀ ਪਾਣੀ ਹੋ ਗਿਆ। ਸਵੇਰ ਦਾ ਤੇ ਉਹ ਆਪਣਾ ਮੱਜਾਂ ਦਾ ਕੰਮ ਨਿਬੇੜ ਲੈਂਣੇ ਨੇ, ਤੇ ਅਸੀਂ ਆਪਣਾ ਘਰ ਦਾ। ਹਾਂਜੀ, ਅਸੀਂ ਮੱਝਾਂ ਰੱਖੀਆਂ ਹੋਈਆਂ ਨੇ, ਸਾਡੇ ਕੋਲ ਦੋ ਮੱਝਾਂ ਹੈਗੀਆਂ ਨੇ।
ਚੁਣਾ ਦਾ ਕੰਮ
ਹਾਂਜੀ, ਮੱਝਾ ਦਾ ਕੰਮ ਤਾਂ ਅਸੀਂ ਕਰ ਲੈਂਦੇ ਹਾਂ, ਕਿਉਂਕਿ ਸ਼ੁਰੂ ਤੋਂ ਹੀ ਆ ਕੰਮ ਸੀ। ਖਣ ਲਈ ਸਿਖਾਇਆ ਹੈ। ਮਾਂ ਪਿਓ ਨੇ,
ਤੇ ਇਹ ਤਾਂ ਬਹੁਤ ਚੰਗੀ ਗੱਲ ਹੈਗੀ ਹੈ, ਤੇ ਇਹ ਤਾਂ ਬਈ। ਤੁਸੀਂ ਸੱਚੀ ਅਚ ਫਿਰ ਖ਼ਾਸ ਹੋ, ਜਿਹੜੇ ਲੋਕ ਕਹਿੰਦੇ ਹੈ
ਹਾਂਜੀ, ਜਿਵੇਂ ਧਾਰਾਂ ਕੱਢਣੀਆਂ ਮੱਝਾਂ ਦੀ, ਜਿਵੇਂ ਮਾਂ ਪਿਓ ਇੱਕ ਟੈਮ ਘਰੇ ਨੀ ਹੁੰਦੇ, ਤਾਂ ਅਸੀਂ ਉਨ ਉਤੋਂ ਵੀ ਕੰਮ ਕਰ ਸਕਦੇ ਨੇ, ਆਪ
ਹਾਂਜੀ, ਹਾਂਜੀ, ਹਾਂ, ਹਾਂਜੀ, ਹਾਂਜੀ ਇਹ ਤਾਂ ਬੜੀ ਡੰਗਰਾਂ ਦੀ ਤਾਂ ਬੜੀ ਵੱਡੀ ਜ਼ਿੰਮੇਵਾਰੀ ਹੈਗੀ ਜੇ, ਬੇਜੁਬਾਨ ਜਾਨਵਰ ਨਾ ਬੋਲ ਸਕਦੇ ਨਾ, ਦੱਸ ਸਕਦੇ ਤੇ, ਤੁਸੀਂ ਉਹਨਾਂ ਨੂੰ ਵੀ ਸੰਭਾਲ ਲੈਂਦੇ ਹੈਗੇ ਹੋ ਤੇ, ਬੜੀ ਨਿਰਮਾਨਤਾ ਹੈਗੀ ਹੈ। ਤੁਹਾਡੇ ਚ ਤਾਂ ਜੀ ਤੇ ਫੇਿਰ ਇਹ ਜਿਹੜੇ ਦੋ ਡੰਗਰ ਹੈਗੇ। ਹੈਗੇ ਨੇ, ਮੱਝਾਂ ਇਹ ਤਾਂ ਕਾਫ਼ੀ ਦੁੱਧ ਦਿੰਦੀਆਂ ਹੋਣਗੀਆਂ, ਤੇ ਇਹ ਤੁਹਾਨੂੰ ਮਤਲਬ ਬਸ ਸਾਰਾ ਤੁਹਾਡੇ ਪਰਿਵਾਰ ਵਿੱਚ ਹੀ ਹੋ ਜਾਂਦਾ ਹੈਗਾ ਹੈ। ਵਾਪਰਾ
ਨਹੀਂ, ਨਹੀਂ ਜਿਵੇਂ ਅਸੀਂ ਆਪਣੇ ਘਰ ਵਿੱਚ ਵਰਤ ਲੈਂਣੇ ਨੇ ਦੁੱਧ ਧੁਨਵਾਦਾ ਤੇ
ਅੱਛਾ ਜਿਵੇਂ ਸਾਡੇ ਆਲੇ ਦੁਆਲੇ ਦੇ ਲੋਕੀ ਲੈ ਕੇ ਜਾਂਦੇ ਨੇ ਗੁਆਂਢ ਦੇ ਪਿੰਡਾਂ ਦੇ ਅੱਛਾ, ਅੱਛਾ, ਅੱਛਾ ਅੱਛਾ ਤੁਸੀਂ ਵੇਚ ਵੀ ਲੈਂਦੇ ਹੈਗੇ ਓ ਜਿੰਨਾ ਵੀ ਫਾਲ ਹੁੰਦਾ ਹੈਗਾ ਤੇ, ਤੁਹਾਡੇ ਉੱਥੇ ਪਿੰਡ ਚ ਕੀ ਅੱਜ ਕੱਲ੍ਹ ਰੇਟ ਚੱਲ ਰਿਹਾ ਹੈਗਾ।
ਸਾਡੇ ਪਿੰਡ ਚ ਤਾਂ, ਜਿਵੇਂ ਸੱਤਰ ਕਿੱਲੋ। ਦਾ ਰੇਟ ਲਗਿਆ ਹੋਇਆ ਏ ਦੁੱਧ ਦਾ
ਅੱਛਾ, ਜੀ ਸੱਤਰ ਰੁਪਏ ਕਿੱਲੋ ਹੈਂ।
ਹਾਂਜੀ, ਜਿਵੇਂ ਇੱਕ ਟੈਮ ਦਾ ਚਾਰ ਕਿਲੋ ਹੈਗਾ ਤੇ ਦੋ ਟੈਮ ਅੱਠ ਕਿੱਲੋ ਬਣ ਜਾਂਦਾ ਹੈ ਜਿਵੇਂ ਅਸੀਂ ਤਿੰਨ ਚਾਰ ਕਿੱਲੋ ਘਰੇ ਰੱਖ ਕੇ ਚਾਰ ਪੰਜ ਕਿੱਲੋ ਦੁੱਧ
ਹਮ ਵੇਚ ਦੇਨੇ ਅਤੇ ਦੇਖੋ ਇਹ ਵੀ ਇੱਕ ਮਤਲਬ ਨਾਲ ਦੀ ਨਾਲ ਇੱਕ ਆਏ ਦਾ ਵੀ ਸਰੋਤ ਹੋ ਗਿਆ ਅਤੇ ਨਾਲ ਡੰਗਰਾਂ ਦੀ ਵੀ ਸੇਵਾ ਹੋ ਗਈ ਅਤੇ ਘਰ ਦਾਸਤੇ ਸਭ ਤੋਂ ਜ਼ਿਆਦਾ ਤੁਹਾਨੂੰ ਸ਼ੁੱਧ ਦੁੱਧ ਵੀ ਮਿਲ ਗਿਆ ਘੀ ਮੱਖਣ ਲੱਸੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਮਤਲਬ ਨਾ ਹੀ ਤੁਸੀਂ ਆਪਣੀ ਦਿਨਚਰਿਆ ਨੂੰ ਵਧੀਆ ਕੀਤਾ ਹੋ ਤੁਸੀਂ ਆਪਣਾ ਖਾਣ ਪਣ ਵੀ ਬਹੁਤ ਵਧੀਆ ਕੀਤਾ ਹੋਇਆ ਨੇ ਤਾਂ ਅੱਜ ਕੱਲ੍ਹ ਸ਼ਹਿਰਾਂ 'ਚ ਤਾਂ ਕਿਧਰੇ ਵੀ ਐਵੇਂ ਦੀ ਸ਼ੁੱਧ ਚੀਜ਼ਾਂ ਤਾਂ ਮਿਲਦੀਆਂ ਹੀ ਨਹੀਂ ਹੈਗੀਆਂ ਅਸੀਂ ਤਾਂ ਤਰਸ ਜਾਂਦੇ ਹਾਂ ਐਵੇਂ ਦੀ ਸ਼ੁੱਧ ਚੀਜ਼ਾਂ ਦੇ
ਹਾਂ ਜਿਵੇਂ ਸ਼ਹਿਰੀ ਲੋਕੀ ਹੈਗੇ ਨੇ ਉਹਨਾਂ ਨੂੰ ਐਵੇਂ ਦਾ ਕੁਛ ਨਹੀਂ ਪ੍ਰਾਪਤ ਹੁੰਦਾ ਤੇ ਸਾਡੇ ਵਰਗੇ ਜਿਵੇਂ ਪਿੰਡਾਂ ਦੇ ਹੈਗੇ ਨੇ ਅਸੀਂ ਤਾਂ ਸਾਨੂੰ ਤਾਂ ਖੁੱਲ੍ਹਾ ਖਾਣ ਪਾਣ ਦਾ ਵੀ ਮਿਲਿਆ ਏ
ਹਾਂਜੀ ਹਾਂਜੀ ਤੇ ਅੱਜ ਕੱਲ ਉਵੇਂ ਦੇ ਪਿੰਡ ਵੀ ਹੁਣ ਮਤਲਬ ਸ਼ਹਿਰਾਂ ਤੋਂ ਘੱਟ ਨੀ ਹੈਗੇ ਉੱਥੇ ਵੀ ਐਵੇਂ ਦਾ ਕੁਛ ਨੀ ਹੈਗਾ ਕਿ ਕੋਈ ਉੱਥੇ ਵੀ ਨਹੀਂ ਹੈਗੀਆਂ ਚੀਜ਼ਾਂ ਸਭ ਹੈ ਹੈਗੀ ਹੈ ਬਿਜਲੀ ਪਾਣੀ ਸਭ ਹਾਂ ਸਹੂਲਤਾਂ ਹੈਗੀਆਂ ਨੇ ਹਾਂਜੀ ਹਾਂਜੀ ਇਹ ਤਾਂ ਵਧੀਆ ਸਾਰੀ ਗੱਲਾਂ ਹੈਗੀਆਂ ਨੇ ਤੇ ਫੇਰ ਤੁਸੀਂ ਮਤਲਬ ਸਵੇਰ ਦਾ ਖਾਾਨ ਪਾਨ ਤੇ ਤੁਹਾਡੀ ਮਾਤਾ ਜੀ ਨਾਲ ਤੁਸੀਂ ਕਰਾਉਂਦੇ ਹੋ ਸਹਾਇਤਾ ਤੇ ਫਿਰ ਉਸ ਤੋਂ ਬਾਅਦ ਸਾਰਾ ਦਿਨ ਕੀ ਕੀ ਕਰਦੇ ਹੋ
ਜਿਵੇਂ ਸਾਡੀ ਮਾਤਾ ਜੀ ਸਵੇਰੇ ਆਪਣਾ ਮੱਝਾਂ ਦਾ ਕੰਮ ਕਰ ਲੈਂਦੇ ਨੇ ਤੇ ਅਸੀਂ ਆਪਣਾ ਰੋਟੀ ਪਾਣੀ ਤੇ ਉਹ ਤੋਂ ਬਾਅਦ ਸਾਡਾ ਮਤਲਬ ਕਿ ਜਿਵੇਂ ਕੱਪੜੇ ਧੋਣ ਦਾ ਕੰਮ ਹੁੰਦਾ ਏ ਤੇ ਉਹ ਕਰ ਲੈਂਦੇ ਨੇ ਤੇ ਫੇਰ ਝਾੜੂ ਪੋਚ ਚਾ ਹੋ ਗਿਆ ਜਿਵੇਂ ਉਹ ਤਾਂ ਅਸੀਂ ਸਵੇਰੇ ਜਿਵੇਂ ਗੁਰਦੁਆਰੇ ਜਾਣ ਤੋਂ ਪਹਿਲਾਂ ਹੀ ਨਿਬੇੜ ਲੈਂਦੇ ਨੇ ਤੇ ਫੇਿਰ ਉਹਦੇ ਬਾਅਦ ਖਾਣਾ ਖੂਣਾ ਖਾ ਕੇ ਆਪਣਾ ਰੋਟੀ ਪਾਣੀ ਨਿਵੇੇੜ ਕੇ ਅਸੀਂ ਤੇ
ਅੱਛਾ ਜੀ ਤੇ ਤੁਸੀ ਤੁਸੀਂ ਵੀ ਸਿੱਲ ਲੈਂਦੇ ਹੋ ਤੁਸੀਂ ਵੀ ਲੈਂਦੇ ਤੁਸੀਂ ਵੀ ਅੱਛਾ ਸਿਲਾਈ ਤੁਹਾਨੂੰ ਆਉਂਦੀ ਦੀ ਗ ਸਿੱਖੀ ਕਿ ਮਾਤਾ ਜੀ ਨੂੰ ਦੇਖ ਦੇਖ ਕੇ ਆ ਗਈ
ਨਹੀਂ ਅਸੀਂ ਸਿੱਖੀ ਹੈਗੀ ਏ
ਤੁਸੀਂ ਤਾਂ ਕਮਾਲ ਤੇ ਕਮਾਲ ਕਰੀ ਜਾਂਦੀ ਗੇ ਹੋ ਮੈਂ ਤਾਂ ਜਿੰਨਾ ਸੁਣਿਆ ਤੁਸੀਂ ਉਸ ਤੋਂ ਵੱਧ ਹ ਨਹੀਂ ਨਹੀਂ ਤੁਸੀਂ ਆਤਮ ਨਿਰਭਰ ਹੈਗੇ ਇਓ ਹੈ ਕਿ ਦੇਖੋ ਤਰ੍ਹਾਂ ਨਾਲ ਤੁਹਾਨੂੰ ਕਿੰਨੇ ਸਾਰੇ ਕੰਮ ਅਤੇ ਵਪਾਰ ਕਰਨ ਦੇ ਤਰੀਕੇ ਵੀ ਆ ਗਏ ਨਾਲ ਦੇ ਨਾਲ ਹੀ ਪਿੰਡ ਦੇ ਜੀਵਨ ਵਿੱਚ ਹੀ ਤੁਸੀਂ ਤਾਂ ਮਤਲਬ ਜੀਵਨ ਵਿੱਚ ਮਾਰ ਹੀ ਨਹੀਂ ਖਾ ਸਕਦੇ ਕਈਹੋ ਜਾਵੇ ਟਾਈਮ ਆ ਜੇ ਤੁਹਾਨੂੰ ਸਿਲਾਈ ਕਰਨੀ ਆਉਂਦੀ ਹੈ ਤੁਹਾਨੂੰ ਡੰਗਰਾਂ ਦੀ ਦੇਖਭਾਲ ਕਰਨੀ ਆਉਂਦੀ ਹੈ ਤੁਸੀਂ ਘਰ ਦੇ ਖਾਨ ਪਾਨ ਬਣਾਉਣ ਜਿੰਨੇ ਨਿਪੁੰਨ ਹੋ ਤੇ ਇਹੀਓ ਜਿਹੀ ਹੀ ਇਈਓ ਅਗਰ ਭਾਰਤ ਦੀ ਸਾਰੀ ਜਿਹੜੀ ਲੜਕੀਆਂ ਨੇ ਐਵੇਂ ਦਾ ਹੀ ਜੀਵਨ ਅਗਰ ਸ਼ੁਰੂ ਕਰਨ ਤੇ ਉਹ ਸਾਰੀ ਆਤਮ ਨਿਰਭਰ ਬਣ ਜਾਣ ਤੇ ਜਿਹੜੇ ਵੀ ਉਹਮ ਉਹਦੇ। ਹੈਗੀਆਂ ਨੇ ਉਸ ਟਾਈਮ ਜਿਹੜੀ ਵੀ ਉਹਨਾਂ ਦੀ ਸਥਿਤੀ ਹੈਗੀ ਹੈ ਹਰ ਸਥਿਤੀ ਵਿੱਚ ਉਹ ਸ਼ਾਨਦਾਰ ਜੀਵਨ
ਸਾਡੇ ਮਾਂ ਪਿਓ ਨੇ ਸਾਨੂੰ ਮਤਲਬ ਕਿ ਸਾਰੇ ਕੰਮ ਸਿਖਾਏ ਨੇ ਤਾਂ ਕਿ ਅਸੀਂ ਅਗਲੇ ਘਰ ਵੀ ਜਾ ਕੇ ਕਿਤੇ ਉਹ ਨਾ ਕਰ ਸਕਣ
ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਉਹਨਾਂ ਨੇ ਤੁਹਾਨੂੰ ਚੰਗੀ ਸ਼ਿਕਸ਼ਾ ਵੀ ਦਿੱਤੀ ਹੈਗੀ ਹੈ ਤੁਹਾਡਾ ਬੋਲ ਬਾਣੀ ਵੀ ਇੰਨਾ ਚੰਗਾ ਹੈਗਾ ਤੇ ਜਿਹੜੀ ਕੁੜੀ ਗੁਰੂ ਦੇ ਘਰ ਨੂੰ ਵੀ ਆਪਣੇ ਜੀਵਨ ਵਿੱਚ ਪ੍ਰਧਾਨਤਾ ਦੇ ਕੇ ਚੱਲ ਰਹੀ ਹੈਗੀ ਉਹ ਤਾਂ ਸਾਨੂੰ ਪਤਾ ਹੀ ਹੈਗਾ ਕਿ ਉਹ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖੇਗੀ ਤੇ ਅੱਗੇ ਵੀ ਜਿਸ ਪਰਿਵਾਰ ਵਿੱਚ ਜਾਏਗੀ ਉਹਨੂੰ ਵੀ ਬੜਾ ਹੀ ਜ਼ਿਆਦਾ ਸੁਖੀ ਰੱਖੇਗੀ ਬਹੁਤ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਨਾ ਅਤਿਅੰਤ ਹਾਰਦਿਕ ਪ੍ਰਸੰਨਤਾ ਹੋਈ ਹੈਗੀ ਹੈ। ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਮੇਰੇ ਕੋਲ ਬਹੁਤ ਕੁਛ ਹੈਗਾ। ਜਿਹੜਾ ਮ ਤੁਹਾਨੂੰ ਤ ਹੋਰ ਜਾਣਨਾ ਚਾਹੁੰਦੀ ਹਾਂ। ਪਰ ਇਸ ਟਾਈਮ ਮੈਂ ਕਿਧਰੇ ਜਾਣਾ ਹੈਗਾ। ਤੇ ਕੋਈ ਮੇਰੀ ਇੰਤਜ਼ਾਰ ਕਰ ਰਿਹਾ ਹੈਗਾ। ਤੇ ਫੇਰ ਮੈਂ ਨਾ ਹੁਣ ਤੁਹਾਨੂੰ ਨਾ ਦੁਬਾਰਾ ਕਰਾਂਗੀ। ਤੇ ਜੇ ਤੁਸੀਂ ਹੁਣ ਕੋਈ ਗੱਲ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ। ਤੁਹਾਡੇ ਮਨ 'ਚ ਹੈਗੀ ਤਾਂ ਤੁਸੀਂ ਵੀ ਪੁਛ ਲੋ ਮੈਨੂੰ
ਕੋਈ ਗੱਲ ਨਹੀਂ ਮਨਪ੍ਰੀਤ ਜੀ, ਜਦੋਂ ਤੁਹਾਡਾ ਦਿਲ ਕਰੇ। ਤੁਸੀਂ ਮੈਨੂੰ ਫੋਨ ਕਰ ਸਕਦੇ ਹੋ। ਐਵੇਂ ਦੀ ਕੋਈ ਗੱਲ ਨਹੀਂ ਹੈਗੀ।
ਅੱਛਾ। ਪਰ ਤੁਸੀਂ ਤਾਂ ਇੰਨੇ ਬਿਜ਼ੀ ਹੋ, ਤੁਹਾਡੇ ਤਾਂ ਇੰਨਾ ਕੰਮ ਸੋਚ ਕੇ
ਕੋਈ ਗੱਲ ਨੀ। ਨਹੀਂ- ਨਹੀਂ ਐਵੇਂ ਦੀ ਕੋਈ ਗੱਲ ਨੀ ਹੈਗੀ। ਤੁਹਾਡਾ ਜਦੋਂ ਜ ਦਿਲ ਕਰਦਾ ਤੁਸੀਂ ਉਦੋਂ ਫੋਨ ਕਰ ਸਕਦੇ ਦੇ ਨੇ ਮੇਰੇ ਕੋਲ ਐਵੇਂ ਦੀ ਕੋਈ ਗੱਲ ਨੀ ਹੈਗੀ। ਅਸੀਂ ਆਪਣੇ ਕੰਮ ਚ ਵੀ ਟੈਮ ਕੱਢ ਕੇ ਆਪਣਾ ਫੋਨ ਤੇ ਗੱਲ ਕਰ ਸਕਦੇ ਹੈਗੇ ਨੇ
ਤੁਹਾਡੇ ਮਾਤਾ ਜੀ ਨੂੰ ਤਾਂ ਨਹੀਂ ਕੋਈ ਐਵੇਂ ਪਰੇਸ਼ਾਨੀ ਹੋਏਗੀ। ਕਿ ਤੁਸੀਂ ਬੈਠੇ ਹੋ ਤੇ ਉਹਦੇ ਨਾਲ ਤੁਹਾਡੇ ਕੰਮ ਤੇ ਫਰਕ ਪੈ ਰਿਹਾ ਹੈਗਾ। ਨਹੀਂ -ਨਹੀਂ
ਆਪਣਾ ਕੰਮ ਮਤਲਬ ਕਿ ਨਵੇੜ ਕੇ ਬਹਿੰਦੇ ਹੈਗੇ ਨੇ ਤਾਂ ਜਾਂ ਫਿਰ ਬਾਅਦ ਚ ਕਰ ਲੈਂਦੇ ਨੇ ਬਸ।
ਅੱਛਾ- ਅੱਛਾ ਕੋਈ ਗੱਲ ਨੀ ਮਾਤਾ ਜੀ ਦਾ ਜਿਹੜਾ ਮਾਤਾ ਜੀ ਕਰ ਬ ਜਾਂਦੇ। ਜ ਸਾਡ ਆਪ ਕਰ ਲ ਜੀ ਬਤ ਧੰਨਵਾਦ ਅੰਜਲੀ ਜੀ, ਤੁਹਾਡਾ ਬਹੁਤ -ਬਹੁਤ ਧੰਨਵਾਦ। ਅੱਛਾ ਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।